ਹਸਰੀ ਕੀ?
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਵਧੀਆ ਜੀ, ਵਧੀਆ। ਤੁਸੀਂ ਸੁਣਾਓ, ਆਂਟੀ ਜੀ ਠੀਕ ਹੋ?
ਹਾਂਜੀ-ਹਾਂਜੀ, ਬਿਲਕੁਲ ਵਧੀਆ ਬੇਟਾ ਜੀ। ਸਭ ਗੁਰੂ ਮਹਾਰਾਜ ਦੀ ਕਿਰਪਾ ਏ ਜੀ।
ਚਲੋ ਕਿਰਪਾ ਹੀ ਰਹਿਣੀ ਚਾਹੀਦੀ ਹੈ, ਸਿਹਤਾਂ ਠੀਕ ਹੈ, ਤੁਹਾਡੀ ਸਿਹਤਾਂ?
ਬਸ, ਸਿਹਤ ਤੇ ਦੇਖੋ ਚਲਦੀ ਪਈ ਏ, ਗੱਡੀ ਚੱਲਦੀ ਪਈ ਏ, ਬਸ ਹੁਣ ਤੇ।
ਗੱਡੀ ਚੱਲਦੀ ਪਸੇਂਜਰ ਵਾਂਗੂ ਯਾ, ਸੁਪਰ ਫਾਸਟ ਅੱਕਣ ਚੱਲਦੀ ਏ?
ਬਸ, ਦੇਖੋ ਇਸ ਉੱਮਰਚ ਆਕੇ ਤੇ ਦੇਖੋ, ਪਸੰਜਰ ਵਾਂਗੂ ਈ ਚੱਲਦੀ ਏ।
ਮਤਲਬ ਪਸਿੰਜਰ ਵਾਂਗੂ ਝੂਟੇ ਜਿਆਦਾ ਲੈ ਰਹੇ ਨ ਗੀਆਂ।
ਹਾਂਜੀ-ਹਾਂਜੀ, ਬਿਲਕੁਲ। ਕਦੀ-ਕੁਛ ਜੀ, ਕਦੀ ਕੁਛ ਏ, ਬਸ। ਤੇ ਸਰੀਰ ਹੈਗਾ ਤੇ, ਦੇਖੋ ਦੁੱਖ-ਸੁੱਖ ਤੇ ਹੈਹੀ ਨੇ।
ਉਮਰ ਦੇ ਹਿਸਾਬ ਨਾਲ ਮਤਲਬ ਕਿ ਹੋਹੀ ਜਾਂਦਾ ਹੈ, ਤੇ ਚਲੋ।
ਹਾਂਜੀ-ਹਾਂਜੀ, ਹੋਰ, ਹਾਂਜੀ। ਹੋਰ, ਤੁਸੀਂ ਦੱਸ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ ਤੁਸੀਂ ਠੀਕ ਹੋ?
ਸਭ ਵਧੀਆ ਸਭ ਵਧੀਆ ਸਾਡੀ ਗੱਡੀ ਹਲੇੇ ਸੂਪਰ
ਸੁੂਪਰ ਫਾਸਟ। ਹਮ। ਹੈਲੋ? ਆਹੋ। ਹੈਲੋ। ਹਾਂਜੀ ਹਾਂਜੀ ਮੈਂ ਕਿਹਾ ਨਾ ਕਨੈਕਸ਼ਨ ਦੀ ਥੋੜੀ ਦਿੱਕਤ ਦਿੱਕਤ ਹੋ ਗਈ ਹੋਣੀ ਹੈ। ਆਵਾਜ਼ ਆ ਰਹੀ ਹੈ ਮੇਰੀ ਹੈਲੋ? ਹੈਲੋ ਹਾਂਜੀ। ਹਾਂਜੀ ਹਾਂਜੀ ਹਾਂਜੀ ਹੈਲੋ।
ਹਾਂ ਕੀ ਗੱਲ ਕਨੈਕਸ਼ਨ ਜਿਹੜਾ ਆਪਣਾ ਨੈਟਵਰਕ ਇਸ਼ੂ ਆ ਰਿਹਾ ਜਿਹੜਾ।
ਹਾਂਜੀ ਹਾਂਜੀ ਨੈਟਵਰਕ ਇਸ਼ੂ ਦੇ ਕਾਰਨ ਨਾ ਆਵਾਜ਼ ਅਟਕ ਰਹੀ ਸੀ। ਹੁਣ ਆ ਰਹੀ ਹੈ ਨਾ ਆਵਾਜ਼ ਮੇਰੀ ਠੀਕ ਹੈ‌। ਹਾਂਜੀ ਔਰ ਘਰ ਪਰਿਵਾਰ ਸਭ ਠੀਕ ਨੇ ਤੁਹਾਡੇ?
ਸਭ ਵਧੀਆ ਨੇ ਸਭ ਬਹੁਤ ਵਧੀਆ ਨੇ ਸ਼ੁਕਰ ਐ ਮਾਲਕ ਦਾ।
ਹਾਂਜੀ ਸ਼ੁਕਰ ਹੀ ਹੋਣਾ ਚਾਹੀਦਾ ਜੀ ਹੋਰ। ਅ ਵਹੁਟੀ ਬੱਚੇ ਠੀਕ ਨੇ।
ਬੱਚੇ ਠੀਕ ਹੈਗੇ ਨਾ ਗਏ ਦੇ ਨ ਅਜੇ ਦੱਸ ਦਿਨ ਹੋ ਗਏ ਨੇ ਗਏ ਦੇ ਨੂੰ। ਨਾਨੀ ਘਰ ਗਏ ਨੇ ਬੱਚੇ।
ਅੱਛਾ ਅੱਛਾ ਗਰਮੀਆਂ ਦੀ ਛੁੱਟੀਆਂ ਹੋਣੀਆਂ ਨਾ ਬੱਚਿਆਂ ਦੀਆਂ।
ਹਾਂਜੀ ਹਾਂਜੀ ਆ ਛੁੱਟੀਆਂ ਪੈਂਦੀਆਂ ਨਾ ਸਾਲ ਗਰਮੀਆਂ ਛੁੱਟੀਆਂ ਪੈਂਦੀਆਂ ਨੇ।
ਹਾਂਜੀ ਹਾਂਜੀ ਹਾਂਜੀ। ਤਾਂ ਹੀ ਗਏ ਤੇ ਹਣੇ ਆ ਬ ਸਹੀ ਗੱਲ ਹੈ ਬ ਬੱਚਿਆਂ ਨੂੰ ਬੜਾ ਸ਼ੌਂਕ ਜਾ ਆਂਦਾ ਚਾਹ ਜ ਆਉਂਦਾ ਹੈ ਬੱਚਿਆਂ ਨੂੰ ਨਾ ਨਾਨੀ ਘਰ ਜਾਣ ਦਾ ਅਸੀਂ ਵੀ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਸੀ ਤੇ
ਹਾਂਜੀ ਹਾਂਜੀ ਆਪਾਂ ਵੀ ਜਾਂਦੇ ਸ ਠੀਕ ਹੈ। ਟੈਮ ਟਾਈਮ ਦੀ ਗੱਲ ਹੈਗੀ ਨਾ ਮੇਨ ਗੱਲ ਹੈਗੀ ਆ ਹਰ ਬ ਬੱਚੇ ਤੁਹਾਨੂੰ ਪਤਾ ਹੀ ਸ਼ੌਕ ਹੁੰਦਾ ਸੀ ਬੱਚਿਆਂ ਨੂੰ ਮਾਮੇ ਕੋਲ ਜਾਵਾਂਗੇ ਮਾਮਾ ਮਾਮਾ ਕਰਦੇ ਕਰਦੇ ਜਾਂਦੇ।
ਹਾਂਜੀ ਸਾਡੇ ਟਾਈਮ ਦੇ ਦੇਖ ਦੇਖੋ ਸਕੂਲ ਵਗੈਰਾ ਵਿੱਚ ਇੰਨੀ ਪੜ੍ਹਾਈ ਤੇ ਇੰਨੇ ਸਿਲੇਬਸ ਨਹੀਂ ਹੁੰਦਾ ਸੀਗਾ। ਤੇ ਸਾਨੂੰ ਥੋੜ੍ਹਾ ਬਹੁਤਾ ਹੀ ਕੰਮ ਮਿਲਦਾ ਸੀ। ਸਕੂਲ ਦਾ ਅਸੀਂ ਫਟਾਫਟ ਕਰਕੇ
ਮੈਂ ਕਹਿੰਦਾ ਜਿੰਨਾ ਬੱਚੇ ਦਾ ਬੈਗ ਦੂਜੀ ਕਲਾਸ ਚ ਹੈਗਾ ਨਾ ਇਸ ਟਾਈਮ ਸੈਕਿੰਡ ਹੁਣ ਤੇ ਪਹਿਲੇ ਤੇ ਦਸਵੀਂ ਕਲਾਸ ਚ ਵੀ ਨਹੀਂ ਹੁੰਦਾ ਸੀ।
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਸਹੀ ਕਹਿੰਦੇ ਪੇ ਓ ਮੇਰੇ ਪੋਤਰੇ ਪੋਤਰੀ ਦਾ ਵੀ ਇਹੀਓ ਹਾਲ ਹੈ। ਆਪ ਦਾ ਵਜ਼ਨ ਓਹਦਾ ਇੰਨਾ ਨੀ ਹੋਣਾ ਜਿੰਨਾ ਉਹ ਭਾਰੀ ਬੱਸਤਾ ਚੱਕੇ ਕੇ ਜਾਂਦੀ ਆ ਅਸੀਂ ਹੈਰਾਨ ਹੁੰਦੇ ਹਾਂ ਵਿਚਾਰੀ ਚ ਦੀ ਕਿਵੇਂ ਵੇ।
ਸਹੀ ਗੱਲ ਕੀਤੀ ਜੇ।
ਹਾਂ।
ਹਮ ਮੇਰੀ ਗੁੜੀਆਂ ਦਾ ਵੀ ਏਦਾਂ ਹੀ ਹੈ।
ਅੱਛਾ ਤੁਹਾਡੀ ਗੁੜੀਆ ਕਿਹੜੀ ਅੱਛਾ ਥਰਡ ਕਲਾਸ ਵਿੱਚ ਹੋਗੀ ਹੈ।
ਹਾਂਜੀ ਹਾਂਜੀ ਉਹਦੀ ਵੀ ਇੰਨੀ ਕਿਤਾਬਾਂ ਨੇ ਬੈਗ ਇੰਨਾ ਭਾਰੀ ਹੁੰਦਾ ਹੈ। ਬੇਚਾਰੀ ਲਟਕ ਲਟਕ ਕੇ ਜਾਂਦੀ ਹੈ।
ਹਾਂਜੀ ਬਿਲਕੁਲ ਬੱਚਿਆਂ ਦੇ ਨਾ ਪੜ੍ਹਾਈ ਦਾ ਬੜਾ ਬਰਡਨ ਪਾਇ ਦਾ ਅੱਜ ਕੱਲ੍ਹ
ਜਿਆਦਾ ਜਿਆਦਾ ਹੀ ਪਾਇਆ ਤਾ ਇੰਨਾ ਵੈਸੇ ਹੋਣਾ ਨੀ ਚਾਹੀਦਾ ਛੋਟਾ ਕਲਾਸਾਂ ਇੱਥੇ ਨਹੀਂ ਹੋਣਾ ਚਾਹੀਦਾ ਪੰਜਵੀਂ ਤੋਂ ਬਾਅਦ ਕਰਨਾ ਚਾਹੀਦਾ।
ਅੱਜ ਕੱਲ੍ਹ ਬਚਪਨ ਨੂੰ ਬੱਚਾ ਇੰਜੋਏ ਨਹੀਂ ਕਰ ਪਾ ਰਿਹਾ।
ਕਿੋਂ ਇੰਜੋਏ ਕਰੇ ਦੇਖੋ ਨਾ ਆਂਟੀ ਜੀ ਇੰਜੋਏ ਕਿੱਥੋਂ ਕਰੇ ਤੁਹਾਡੇ ਟਾਈਮ ਕਦੀ ਮੋਬਾਈਲ ਹੁੰਦੇ ਸਨ। ਨਹੀਂ ਹੁੰਂਦੇ ਦਿਨ ਅੱਜ ਕੱਲ੍ਹ ਬੱਚਿਆਂ ਦੇ ਦੋ ਸਾਲ ਦਾ ਬੱਚਾਹੁੰਂਦਾ ਹੈ ਉਹਨੂੰ ਮਾਂ ਰੋਟੀ ਖਵਾਉਣ ਪਿਛੇ ਮੋਬਾਇਲ ਪਕੜਾ ਦਿੰਦੀ ਹੈ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਦੋ ਸੈਾਲ ਤੇ ਜ਼ਿਆਦਾ ਦੱਸ ਦਿੱਤੇ ਨੇ ਅੱਜ ਕੱਲ੍ਹ ਅੱਠ ਅੱਠ ਮਹੀਨਿਆਂ ਦੇ ਬੱਚਿਆਂ ਨੂੰ ਪਕੜਾਂਦੇ ਨੇ ਉਹ ਬ ਬੱਚੇ ਚਲਾਉਣਾ ਵੀ ਸਿੱਖ ਜਾਂਦੇ ਨੇ ਉਹਨਾਂ ਨੂੰ ਚਲਾਉਣਾ ਵੀ ਆ ਜਾਂਦਾ
ਮੰਮੀ ਡੈਡੀ ਨੂੰ ਨਹੀਂ ਆਉਂਦੇ ਹੋਣਗੇ ਜਿੰਨਾ ਉਹ ਚਲਾ ਲੈਂਦੇ ਨੇ ਫੋਨ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਇਹਦੇ ਤੇ ਸਹੀ ਹੈ ਤੁਸੀਂ ਇਹ ਬਿਲਕੁਲ ਸਹੀ ਕਹਿੰਦੇ ਪ ਫੋਨਾ ਦਾ ਬੜਾ ਰੌਲਾ ਹੋ ਗਿਆ ਅੱਜ ਕੱਲ੍ਹ ਟਾਈਮ ਦੇ ਬੱਚਿਆਂ ਅਤੇ ਜਨਰੇਸ਼ਨ ਜਿਹੜੀ ਅੱਜ ਕੱਲ੍ਹ ਦੀ ਉਹ ਫੋਨਾਂ ਵੱਲ ਭੱਜੀ ਜਾ ਰਹੀ ਹੈ ਹੁਣ ਉਹਨਾਂ ਤੇ ਦੇਖੋ ਕੁਛ ਕੰਮ ਤੇ ਦੇਖੋ ਸਕੂਲ ਵਾਲੇ ਦੇ ਦਿੰਦੇ ਨੇ ਫੋਨਾਂ ਵਾਲਾ ਚਲੋ ਤੇ ਬੱਚਿਆਂ ਨੇ ਕਰਨਾ ਹੀ ਹੈ ਹਾਂ ਤੇ ਬਾਕੀ ਜਿਹੜਾ ਅਨਨਸੈਸਰੀ ਯੂਜ ਕਰਦੇ ਪਏ ਨੇ ਬੱਚੇ ਬੜਾ ਰੋਕਦੇ ਆ ਹੁਣ ਸਵੇਰ ਆਉਂਦੀ ਹੈ ਸ਼ੁਰੂ ਤੋਂ ਹੁਣ ਅਹ ਉੱਠ
ਕੀ ਕਰਨਗੇ ਅੱਜ ਕੱਲ੍ਹ ਦੇ ਬੱਚੇ ਕਹਿਣਾ ਵੀ ਤੇ ਨਹੀਂ ਮੰਨਦੇ ਹੈਗੇ। ਨਾ ਜੋ ਸਕੂਲੋਂ ਆਉਂਦੇ ਨੇ ਉਧਰੋਂ ਪੜ ਕੇ ਆਉਂ ਦੇ ਨੇ ਨਾਲੇ ਫੋਨ ਮੰਮਾ ਫੋਨ ਪਾਪਾ ਫੋਨ ਫੋਨ ਦਿਓ ਥ ਉਹਨੇ ਐ ਨੀ ਪਤਾ ਤੁਆਡੇ ਟੈਮ ਤੇ ਚਲੋ ਦੇਖੋ ਬੱਚਿਆਂ ਨੂੰ ਆਈਸ ਵੀਕ ਵੀ ਨੀ ਹੁੰਦੀ ਥੀ ਫੋਨ ਵੇਖ ਵੇਖ ਕੇ ਅੱਖਾਂ ਦੀ ਕਮਜ਼ੋਰੀ, ਅੱਖਾਂ ਨੰਬਰ ਵਧਾਏ
ਅ ਤਾਂ ਉਸ ਟਾਈਮ ਖੁਰਾਕਾਂ ਈ ਇੰਨੀਆਂ ਹੁੰਦੀਆਂ ਸਨ ਕਿ ਆਈ ਸਾਈਡ ਵੀਕ ਹੁੰਦਾ ਤੇ ਕੋਈ ਓਪਸ਼ਨ ਨਾ ਟੀ ਵੀ ਏਨੇ ਹੁੰਦੇ ਸਨ ਤੇ ਨਾ ਈ ਫੋਨ ਏਨੇ ਹੁੰਦੇ ਸਨ ਤੇ ਅਸੀਂ ਆਪਣਾ ਹਾਂ।
ਆਪਣਾ ਖੇਡਦਾ ਰਹਿੰਦਾ ਸੀ ਮਿੱਟੀਆਂ 'ਚ। ਅੱਜ ਕੱਲ ਦੇਖੋ ਮਾਂ ਪਿਓ ਕਦੀ ਮਿੱਟੀ 'ਚ ਭੇਜ ਦੇਣਗੇ ਬੱਚੇ ਨੂੰ ਨਾ। ਹਾਏ ਮੇਰਾ ਬੱਚਾ ਗੰਦਾ ਨਾ ਓ ਜੇ -ਮੇਰਾ ਬੱਚਾ ਗੰਦਾ ਨਾ ਓ ਜੇ ਹਾਂ
ਬਾਰਲੇ ਸ਼ੈਰਾਂ ਵਿਚ ਤੇ ਮਿੱਟੀ ਚ ਖਿਲਾਂਦੇ ਨੇ ਖੁੱਦ। ਛੋਟੇ ਬੱਚਿਆਂ ਨੂੰ ਤਾਂ ਕਿ ਓਨਾਂ ਨੂੰ ਜੋੜੇ ਜੇੜੇ ਓ ਚਾਈਦੇ ਨੇ ਨਾ ਤੱਤਵ ਮਿੱਟੀ ਦੇ ਗੁਣ ਨੇ। ਓ ਓਦੀ ਬੋਡੀ ਜਾ ਸਕਣ ਉਸਦੇ ਥਰੂ ਤਾਂ ਖਿਲਵਾਉਂਦੇ ਹੈ ਅੱਜ ਕੱਲ ਕੋਈ ਖੇਲਣ ਹੀ ਨਹੀਂ ਦਿੰਦਾ ਮੈਂ ਕਹਿੰਦੀ ਹਾਂ ਰੇੜ ਦਾ ਬੱਚਾ ਚੱਕ ਲੈਂਦੇ ਨੇ ਕਿ ਯਾਰ ਗੰਦਾ ਹੋਜੇਗਾ ਜੀ।
ਅ ਉਹੀ ਤੇ ਅੱਜ ਕੱਲ ਦੀ ਮਾਂ ਜਨਰੇਸ਼ਨ ਦੇ ਹੁਣਨਾ ਬਸ ਬੱਚਾ ਐਂ ਨੀ ਪਤਾ ਹੈਗਾ ਮਿੱਟੀ ਚ ਕਿੰਨੇ ਗੁਨ ਹੈਗੇ ਬੱਚਾ ਸਹੀ ਰਹਿੰਦਾ। ਦੇ ਬੱਚੇ ਅੱਜ ਕੱਲ੍ਹ ਬਿਮਾਰ ਹੁੰਦੇ ਨੇ ਐਵੇਂ ਡਾਕਟਰਾਂ ਕੋਲ ਅੱਧਾਂ ਮੈਂ ਕਹਿਿੰਦਾ ਪੰਜ ਸਾਲੇ ਜ ਪਤਾ ਨੀ ਕਿੰਨੀ ਵਾਰ ਦੇ ਡਾਕਟਰਾਂ ਕੋਲ ਰਹਿੰਦੇ ਨੇ ਬੱਚੇ
ਹਾਂਜੀ ਹਾਂਜੀ ਉਹਹੀ ਉਹ ਬੱਚਿਆਂ ਨੂੰ ਹੁਣ ਜਿਹੜੀ ਚੀਜ਼ ਚਾਹੀਦੀ ਹੈ ਸ਼ੁਰੂ ਤੋਂ ਹੀ ਨਹੀਂ ਮਿਲ ਪਾ ਰੀ ਤੇ ਫਿਰ ਅੱਗੇ ਵੱਧ ਕੇ ਤੇ ਉਹ ਦੇਖੋ ਚੀਜ਼ ਕੋਈ ਨਾ ਕੋਈ ਰੂਪ ਵਿੱਚ ਸਾਡੇ ਸਾਹਮਣੇ ਆਉਣੀ ਹੈ ਨਾ ਹੁਣ ਤੁਸੀਂ ਫੋਨਾਂ ਦੀ ਜਿਵੇਂ ਗੱਲ ਕਰਦੇ ਪਏ ਸੀ ਕਿ ਫੋਨ ਸਹੀ ਗੱਲ ਕਰਦੇ ਪਏ ਸੀ ਬਿਲਕੁਲ। ਕਿ ਸਵੇਰ ਨਾਲ ਉੱਠਦਿਆਂ ਸਾਰ ਹੁਣ ਛੁੱਟੀਆਂ ਚ ਬੱਚਿਆਂ ਦਾ ਕੀ ਕੰਮ ਆ ਅਗਰ ਗਏ ਤੇ ਸਵੇਰ ਨਾਲ ਉੱਠਦਿਆਂ ਸਾਰ ਓਨਾਂ ਨੂੰ ਫੋਨ ਚਾਈਦਾ। ਅੱਖ ਖੁੱਲਦੀ ਖੁੱਲਣ ਤੋਂ ਪੈਲੇ ਓਨਾਂ ਕੋਲ ਹੋਨਾ ਚਾਈਦਾ ਦੁੱਧ ਤਾਂ ਪੀਣਾ ਬੱਚਿਆਂ ਨੇ ਰੋਟੀ ਤਾਂ ਖਾਣੀ ਏ ਬਚ ਨੇ ਪਤਾ ਨੀ ਬੱਚਿਆਂ ਉਣ ਸਾਨੂੰ ਕਈ ਵਾਰ ਡਰ ਵੀ ਲੱਗਦਾ ਐ ਕੀ ਕਈ ਵਾਰ ਐਸਾ ਕੁਛ ਕੰਟੈਂਟ ਨਾ ਆ ਜੇ ਬੱਚਿਆਂ ਦੇ ਅੱਗੇ ਕਿ ਓਨਾਂ ਦੇ ਸਾਈਡ ਇਫੈਕਟ ਪੈ ਜੇ ਓਨਾਂ ਦੀ ਮਾਇੰਡ ਤੇ ਕੁਛ ਇੰਪ੍ਰੈਸ਼ਨ ਨਾ ਪੈ ਜੇ ਤੇ ਬੜਾ ਧਿਆਨ ਰੱਖਣਾ ਪੈਂਦਾ।
ਸੋਸ਼ਲ ਮੀਡੀਆ ਚ ਵੇਖਿਆ ਵੀ ਓਨਾ ਕਈ ਦਿਖਾਦ- ਦੇ ਨੇ ਹੈਗੇ ਬਈ ਹਾਂ ਬਈ ਬੱਚਾ ਐ ਫੋਨ ਵੇਖਦਾ ਵੇਖੋ ਕਿੱਦਾਂ ਦੀ ਹਰਕਤ- ਕਰਨ ਲੱਗ ਜਾਂਦੇ, ਓ ਹਕੀਕਤ ਹੈਗੀ ਐ ਕਈ ਮਤਲਬ ਕਿ ਹੱਲੇ ਸੋਚ ਚੋ ਦਸ ਪ੍ਰਸੈਂਟ ਲਗਾਲੋ ਜਾਂ ਪੰਜ, ਸੱਤ ਪ੍ਰਸੈਂਟ ਲਾ ਲੋ ਤੇ ਬੇ ਬੱਚੇ ਆ ਨੂੰ ਇਫੈਕਟ ਹੋ ਰਿਆ। ਇਫੈਕਟ ਪੈ ਰਿਆ ਤੇ ਆਪਾਂ ਜੇ ਬਚ- ਬੱਚਿਆਂ ਨੂੰ ਹੁਣੇ ਨਾਲ ਨੀ ਸਮਝਾਵਾਂਗੇ ਤੇ ਫੇਰ ਦਿੱਕਤ ਹੋ ਜਾਏਗੀ ਨਾ।
ਹਾਂਜੀ। ਅਰੇ ਹੁਣ ਤਾਂ ਦੇਖੋ ਐ ਤੇ ਗੱਲ ਤੁਆਡੀ ਬਿਲਕੁਲ ਸਈ ਕੇਂਦੇ ਪਏ ਓ। ਹੁਣ ਫੋਨਾਂ ਦੇ ਅਸੀਂ ਆਪ ਖੁਦ ਇੰਨੇ ਆਦਿ ਹੋ ਚੁੱਕੇ ਆ ਕੀ ਅਸੀਂ ਆਪਣੇ ਫੋਨ ਤੋਂ ਬਿਨਾਂ ਇੱਕ ਦਿਨ ਦਾ- ਅ ਮਤਲਬ ਨਹੀਂ ਸੋਚ ਸਕਦੇ ਸ਼ਡਿਊਲ ਕੀ ਹਾਂ ਬਈ ਅਸੀਂ ਫੋਨ ਤੋਂ ਬਿਨਾਂ ਰੈ ਸਕਦੇ ਆਂ। ਸਾਡਾ ਫੋਨ ਖ਼ਰਾਬ ਹੋ ਜੇ ਨਾ- ਤੇ ਅਸੀਂ ਤਾਂ ਸਾਡੇ ਮਨ ਨੂੰ ਤੜਫਨੀ ਜੀ ਪੈ ਜਾਂਦੀ ਐ ਕਿ-
ਓਹੀ ਤੇ ਆਪਾਂ ਵੀ ਨੀ ਓਹੀ ਤੇ ਚੱਕਰ ਹੈਗੀ ਆ ਨਾ ਮੇਨ ਤੇ ਗੱਲ ਏ ਆ, ਵੱਡੇ ਵੱ- ਡੇ ਨੀ ਰੈ ਰੇ ਹੈਗੇ ਏਥੇ, ਛੋਟੇ ਬੱਚੇ ਕੀ ਰਹਿਣਗੇ ਤੁਸੀਂ ਆਪ ਦੱਸੋ। ਚਲੋ-
ਨੂੰ ਦੇਖ ਕੇ ਤੇ ਓਨਾਂ ਨੇ ਸਾਨੂੰ ਮਤਲਬ ਸਾਨੂੰ ਈ ਤੇ ਫੋਲੋ ਕਰਨਾ ਨਾ ਓਨਾਂ ਨੇ। ਹੁਣ ਦੇਖੋ ਅਹ ਅਸੀਂ ਤੇ ਘੱਟ ਤੋਂ ਘੱਟ ਈ ਯੂਜ ਕਰੀ ਦਾ। ਪਰ ਕੀ ਕਰੀਏ ਜਿਸ ਚੀਜ਼ ਵਾਸਤੇ ਚਾਈਦਾ ਓਦੇ ਵਾਸਤੇ- ਤੇ ਚਾਈਦਾ।
ਹੂੰ ਅ
ਬਸ ਐਈ ਕਰ ਸਕਦਾ ਐ ਕੀ ਬੱਚਿਆਂ ਨੂੰ ਰੁਝਾਨ ਅਸਤੇ। ਹਾਂ, ਮੈਂ ਕਿਆ ਬੱਚਿਆਂ ਨੂੰ ਰੁਝਾਨ ਅਸ ਤੇ ਏਹੀ ਕਰ ਸਕਦਾ ਬੰਦਾ ਕਿ ਅ ਬਈ ਕੋਈ ਗੇਮ ਯਾਂ ਐਕਟੀਵਿਟੀਜ਼ ਵਿੱਚ ਪਾਦੇ ਉਹਨੂੰ ਯਾਂ ਫਿਰ ਯਾਂ ਫਿਰ ਐਕਟੀਵਿਟੀ ਵਿੱਚ ਪਾਦੇ ਉਹਨੂੰ ਠੀਕ ਏ, ਯਾਂ ਫਿਰ ਕੁਛ ਕੋਰਸ ਵ ਵਗੈਰਾ ਉਹਨੂੰ ਕਰਵਾ ਦੇ ਅੱਜ -ਕੱਲ੍ਹ ਗਰਮੀਆਂ ਦੇ ਵਿੱਚ, ਬਹੁਤ ਸਾਰੇ ਕੋਰਸ ਵਗੈਰਾ ਚੱਲਦੇ ਪਏ ਨੇ ਤਾਨੂੰ
ਹਮ, ਹਾਂ ਨਹੀਂ ਅੱਜ ਕੱਲ ਤਾਂਹੀ ਤੇ ਹਰ ਬੱਚਾ ਬੱਚਿਆਂ ਨੂੰ, ਹੁਣ ਮੇਰਾ ਇੱਕ ਭਤੀਜਾ ਹੈਗਾ ਜੇ, ਠੀਕ ਏ। ਛੋਟਾ ਜਿਹਾ ਜੇ ਹਲੇ, ਅੱਠ ਸਾਲ ਦਾ ਜੇ।
ਹਾਂਜੀ।
ਠੀਕ ਐ, ਉਹ ਬੈਡਮਿੰਟਨ ਜਿ ਅਕੈਡਮੀ ਓਦੇ ਮਾਂ ਪਿਓ ਨੇ, ਠੀਕ ਏ ਨਾ ਤੇ ਓ ਏਸ ਟੈਮ ਇਨਾ ਟ੍ਰੇਡ ਹੋਇਆ ਦਾ। ਡਿਸਟ੍ਰਿਕ'ਚ ਨੰਬਰ ਵਨ ਆਇਆ ਵੇ।
ਅੱਛਾ ਜੀ ਤੇ ਬੋਤ-ਬੋਤ ਮੁਬਾਰਕ ਤੁਆਨੂੰ ਫੇਰ ਤੇ।
ਹਾਂਜੀ -ਹਾਂਜੀ, ਤੁਆਨੂੰ ਵੀ ਮੁਬਾਰਕਾਂ।
ਹਾਂਜੀ, ਓਈ ਤੇ ਕੈ ਰੀ ਆਂ ਕੀ ਬੱਚਾ ਜਦੋਂ ਮਤਲਬ ਹੁਣ ਬੱਚਾ ਸਾਨੂੰ ਪਤਾ- ਐ ਕੀ ਅਹ ਸਾਡੇ ਬੱਚੇ- ਬੱਚੇ ਚ ਟੈਲੈਂਟ ਹੈਗਾ, ਏਦਾ ਏਦੇ ਵਿੱਚ ਇੰਟਰਸਟ ਏ। ਤੇ ਫਿਰ ਅਸੀਂ ਓਸ ਬੱਚੇ ਨੂੰ- ਓਈਓ ਕੰਮ ਤੇ ਕਿਉਂ ਨਾ ਲਾਈਏ ਜੇੜਾ ਓਦਾ ਫਿਊਚਰ ਬਣਾ ਸਕੇ ਅੱਗੇ।
ਹਾਂ, ਬਿਲਕੁਲ-ਬਿਲਕੁਲ, ਸਈ ਗੱਲ ਐ ਬਈ।
ਬਚ ਬੱਚੇਆ ਦਾ ਨਾ ਪਹਿਲੇ ਵੇਖਣਾ ਚਾਹੀਦਾ, ਹਾਂ ਬਈ ਇਹਦਾ ਕਿਦੇ ਚ ਇੰਟਰਸਟ ਹੈਗਾ ਵੇ ਹਿਸਾਬ ਨਾਲ ਬੱਚੇ ਨੂੰ ਉਹੀਓ, ਉਹੀਓ ਅਕੈਡਮੀ ਚ ਪਾਉ ਨਾ ਅਗਰ ਸਿੰਗਿੰਗ ਚ ਜਾਏਗਾ ਤੇ ਸਿੰਗਿੰਗ ਦੀ ਲੈਣੇ ਪਾਓ ਬੱਚਿਆਂ ਨੂੰ ਸ਼ੁਰੂ ਤੋਂ ਤੋਂ ਪਾਓਗੇ ਅਗਲੇ ਦੀ, ਨੀਂਹ ਮਜ਼ਬੂਤ ਹੋਏਗੀ ਤੇ ਮਕਾਨ, ਆਪਣੇ ਆਪ ਥੋਲੜ ਖੜਾ ਹੋਏਗਾ ਨਾ।
ਬਿਲਕੁਲ-ਬਿਲਕੁਲ, ਓਈ ਓ ਐਕਸਟਰਾ ਐਕ ਐਕਟਿਵੀਟਜ ਚ ਪਾਵਾਂਗੇ ਉਹਦੇ ਚ ਐਕਸਟਰਾ ਕੁਛ ਮਤਲਬ ਅਚੀਵਮੈਂਟ ਹੋਏਗੀ ਓਦੇ ਚ ਕੁਛ ਅੱਛਾ ਮਤਲਬ, ਮਤਲਬ ਅ ਦੂਸਰੀ ਸਕਿਲਸ ਆਨਗੀਆਂ ਉਦੇ ਚ ਜੋ ਜ਼ਰੂਰੀ ਐ ਅੱਜ ਕੱਲ੍ਹ ਦੇ ਟਾਈਮ ਵਿੱਚ, ਸਿਰਫ ਅੱਜ ਟਾਈਮ ਚ ਪੜ੍ਹਾਈ ਹੀ ਜ਼ਰੂਰੀ ਨੀ ਹੈਗੀ। ਬੱਚੇ ਚ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਕਹਿ ਰਏ ਓ ਹੁਣ ਅਸੀਂ ਖੁਦ ਆਪਨੀ ਪੋਤਰੀ ਨੂੰ ਪਾਨ ਦਾ ਸੋਚਦੇ ਪਏ ਆਂ ਕਿ ਉਹਨੂੰ ਕੀ ਤੇ ਕੋਈ ਕਲਾਸ ਜੌਇਨ ਕਰਵਾ ਦੀ ਏ।
ਹੂੰ ਹੂੰ
ਹਲੇ ਤੇ ਓ ਵੀ ਨਾਨਕੇ ਗਈ ਦੀ ਐ।
ਅੱਛਾ ਅੱਛਾ ਚਲੋ, ਆਹ ਛੁੱਟੀਆਂ ਹੈਗੀਆਂ ਸਭ ਨੇ ਨਾਨਕੇ ਜਾਣਾ ਈ ਹੈਗਾ।
ਹਾਂਜੀ ਹਾਂਜੀ, ਬਿਲਕੁਲ। ਚਲੋ ਫਿਰ ਠੀਕ ਏ ਜੀ, ਅੱਛਾ ਜੀ ਚ ਹਾਂਜੀ। ਹਾਂਜੀ ਮੈਨੂੰ ਵੀ ਬਹੁਤ ਮਜ਼ਾ ਆਇਆ ਗੱਲ ਕਰਕੇ ਤੁਆਡੇ ਨਾਲ ਅੱਜ ਬੜੇ ਦਿਨਾਂ ਬਾਅਦ ਗੱਲ ਹੋਈ। ਕਰ ਲਿਆ ਕਰੋ ਕਦੀ ਨਾ ਕਦੀ ਫੋਨ ਤੁਸੀ।
ਕੋਈ ਨੀ ਕੋਈ ਨੀ ਕਰਾਂਗੇ, ਜ਼ਰੂਰ ਕਰਾਂਗੇ ਜੀ।
ਹਾਂਜੀ ਚਲੋ ਠੀਕ ਐ ਜੀ ਓਕੇ ਜੀ ਠੀਕ ਐ ਠੀਕ। ਓ ਠੀਕ ਐ ਜੀ।